ਹੈਲੋ।
ਹਾਂਜੀ, ਸਾਸ ਰੀ ਕਾਲ ਜੀ। ਸਾਸ ਰੀ ਕਾਲ, ਕੀ ਹਾਲ ਚਾਲ ਐ? ਹਾਂਜੀ ਠੀਕ
ਮੈਂ ਠੀਕ ਹ, ਮੈਂ ਠੀਕ ਹਾਂ ਤੁਸੀਂ ਦੱਸੋ
ਹਾਂਜੀ, ਮੈਂ ਵੀ ਠੀਕ ਆਂ। ਮੌਸਮ ਕਿੱਦਾਂ।
ਮੌਸਮ ਬਸ ਕੁਛ ਹੁਣ, ਤੇ ਗਰਮੀ ਏਸ ਟਾਈਮ ਸਵੇਰੇ ਹੈਗਾ ਸੀ, ਮਤਲਬ, ਬਾਰਿਸ਼ ਵਗੈਰਾ ਹੈਗੀ ਸੀ। ਹੁਣ ਇਸ ਟਾਈਮ ਗਰਮੀ ਹੋ ਗਈ ਹੈ ਬਸ ਏਦਾਂ ਹੀ ਮੌਸਮ ਚੱਲ ਰਿਹਾ
ਹਾਂਜੀ, ਕਦੀ ਕੁਛ, ਤੇ ਕਦੀ ਕੁਛ। ਏ ਤਾਂ ਹੈ ਈ ਹੈ, ਅੱਛਾ ਮੈਂ ਪੁੱਛ ਰਹੀ ਸੀ ਹੁਣ ਅੱਜ ਕੱਲ ਜਿੱਦਾਂ ਫਰੀ ਥੋੜਾ ਜਿਹਾ ਜਿੱਦਾਂ ਬੱਚਿਆਂ ਤੋਂ ਵੀ ਥੋੜਾ ਫਰੀ ਆ ਤੇ ਕਿੱਦਾਂ ਕੁਛ, ਕੁਛ ਕੀਤਾ ਕੋਈ ਐਕਸਰਸਾਈਜ਼ ਵਗੈਰਾ ਦਾ ਜਾਂ ਆਪਣੀ ਡੇਲੀ ਲਾਈਫ ਦੇ ਵਿਚ ਕੁਛ, ਚੇਂਜ ਕੀਤਾ।
ਹਾਂ ਮੈਂ ਤੇ ਹੁਣ ਮਤਲਬ, ਹਾਂ ਚੇਂਜ ਕੀਤਾ ਮੈਂ ਸਵੇਰੇ ਮਤਲਬ ਹੁਣ ਨਾ ਅ ਜਿੰਮ ਜੁਆਇਨ ਲਲ ਲੇਆ ਹੋਇਆ। ਮੈਂ ਪੈਲੇ ਮੈਂ ਯੋਗਾ ਜਾਂਦੀ ਸੀ ਹੁਣ ਮੈਂ
ਹੁੰ, ਹੁੰ।
ਜਿੰਮ ਵਗੈਰਾ ਥੋੜਾ ਵੇਟ ਗੇਨ ਹੋ ਗਿਆ ਸੀ। ਮੈਂ ਕਿਆ, ਥੋੜਾ ਲੂਜ ਕਰ ਲੀਏ ਵੇਟ। ਹਾਂ ਬੱਚੇ ਵੀ ਫਰੀ ਥੋੜਾ ਅੱਜ ਕੱਲ੍ਹ, ਥੋੜ੍ਹਾ ਸਾਡਾ ਥੋੜਾ ਹ ਹੋਣਾ ਨੀ, ਹੈਗਾ ਹੁਣ ਥੋੜਾ ਬੱਚਿਆਂ ਤੇ ਨਾ। ਤੇ ਥੋੜਾ ਫ੍ਰਰੀ ਮਾਈੰਡ ਐ, ਤੇ ਮੈਂ ਤਾਂ ਚਲੋ ਕਰ ਲੈਨੇਂ ਹਾਂ।
ਹੁੰ-ਹੁੰ, ਹਾਂ।
ਪਹਿਲੇ ਬੱਚਿਆਂ ਦਾ ਸੋਚਣਾ ਪੈਂਦਾ ਸੀ ਹਾਂ ਹਾਂ, ਰੇਡੀ ਕਰਨਾ ਪੈਂਦਾ ਸੀ ਉਹਨਾਂ ਦਾ ਪੂਰਾ। ਫਰੀ ਆ ਮੈਂ ਕਿਹਾ ਚਲੋ ਜੁਆਇਨ ਕਰ ਲੈਂਦੇ ਆਾਂ, ਹਾਂ ਉਹ ਨਾ। ਆਪਣੇ ਸ਼ਰੀਰ ਦਾ ਆਪ ਹੀ ਧਿਆਨ ਰੱਖਾਂਗੇ ਕੌਣ ਰੱਖੇਗਾ ਨਾ।
ਜੀ ਜੀ ਬਹੁਤ ਜਰੂਰੀ ਹੈ ਅੱਜ ਕੱਲ ਹਰ ਇਨਸਾਨ ਨੂੰ ਸਾਡੀ ਜਿਹੜੀ ਲਾਈਫ ਹੋ ਗਈ ਹੈ ਨਾ ਉਹ ਬਹੁਤ ਜ਼ਿਆਦਾ ਮਤਲਬ ਤੇਜ਼ੀ ਨਾਲ ਚੱਲ ਰਹੀ ਹੈ। ਸਾਡਾ ਕੰਮ ਨੀ ਖਤਮ ਹੁੰਦੇ ਚਲੋ ਕੰਮ ਤਾਂ ਸਾਡੇ ਕਦੇ ਖਤਮ ਹੋਣੇ ਕੋਈ ਵੀ ਇਨਸਾਨ ਐ, ਮੈਂ ਵੀ ਆਈ ਆ ਹਸਬੈਂਡ ਵੀ ਐ ਕੋਈ ਵੀ ਐ ਸਾਰੇ ਦੇ ਆਪਣੇ-ਆਪਣੇ ਕੰਮ ਜਿਹੜੇ ਆ ਉਹ ਜਰੂਰੀ ਹੈਗੇ, ਤੇ ਜੇ ਅਸੀਂ ਇੱਦਾਂ ਦੀ ਛੋਟੀ ਮੋਟੀ ਚੀਜ਼ਾਂ ਦੇ ਚੇਂਜ। ਮੈਂ ਵੀ ਯੋਗਾ ਦਾ ਸ਼ੁਰੂ ਕੀਤਾ ਸੀ ਸੈਸ਼ਨ, ਤੇ ਔਨਲਾਈਨ ਹੀ ਕੀਤਾ ਮੈਂ ਕਿਹਾ ਚਲੋ ਕੋਈ ਚਲੋ ਔਨਲਾਈਨ ਹੀ ਸਹੀ, ਤੇ ਯੋਗਾ ਦੇ ਸੈਸ਼ਨ ਮੈਂ ਸਟਾਟ ਕੀਤੇ ਮੈਂ ਕਿਹਾ ਚਲੋ ਬਾਹਰ ਜਾਣ ਨਾਲੋਂ ਕਿਸੇ ਵੇਲੇ ਗਰਮੀ ਹੈ, ਨਹੀਂ ਦਿਲ ਕਰਦਾ ਕਿਸੇ ਵੇਲੇ ਟਾਈਮ ਤੇ ਬੰਦਾ, ਦਾ ਤੇ ਇਹਦੇ ਨਾਲੋਂ ਵਧੀਆ, ਹਾਂ ਤੇ ਇਸ ਕਰਕੇ ਮੈਂ ਕਿਹਾ ਚਲੋ, ਫੇਿਰ ਔਨਲਾਈਨ।
ਹਾਂ ਇੱਕ ਹਾਂਜੀ, ਇੱਕ ਦੋ ਵਾਰੀ ਮੈਂ ਵੀ ਔਨਲਾਈਨ ਕਰਕੇ ਦੇਖਿਆ ਪਰ ਜੋ ਮਤਲਬ ਜਾ ਕੇ ਓਥੇ ਹੁੰਦਾ ਨਾ ਐਕਸਰਸਾਈਜ਼ ਵਗੈਰਾ ਜੋਵੇਂ ਓ ਕਰਵਾਂਦੇ ਨੇ। ਓ ਘਰ ਨੀ ਹੋ ਪਾਂਦੀ ਮੇਰੇ ਕੋਲ। ਮੈਂ ਵੀ ਜੁਆਇਨ ਕਰਕੇ ਦੇਖਿਆ ਸੀ ਇੱਕ ਦੋ ਵਾਰੀ ਪਰ ਨਈ ਹੋ ਪਾਂਦਾ ਮੇਰਾ। ਓਥੇ ਟ੍ਰੇਨਰ ਟ੍ਰੇਨਿੰਗ ਦੇਂਦਾ ਨਾ, ਉਸ ਹਿਸਾਬ ਨਾਲ ਘਰ ਨਈ ਹੋ ਪਾਂਦਾ।
ਹਾਂ ਓਈ ਘਰ ਕਿਸੇ ਵੇਲੇ ਆਲਸ ਸਾਡੇ ਸਿਰ ਤੇ ਕੋਈ ਨੀ ਹੈਗਾ ਅਸੀਂ ਕਿਸੇ ਵੇਲੇ ਨਈ ਕੁਛ ਕੀਤਾ, ਓਨੇ ਕਿਹਾ ਅਸੀਂ ਕਿ ਹਾਂ ਨਈ ਕੀ ਤਾਂ ਏ ਚੀਜ਼ਾਂ ਤਾਂ ਹਾਂ ਏ ਤਾਂ ਹੈ ਕਿਤੇ ਜਾ ਕੇ ਇੱਕ ਤਾਂ ਪਤਾ ਹੁੰਦਾ ਕਿ ਹਾਂ ਟਾਈਮ ਸਿਰ ਜਾਣਾ ਕਿਸੇ ਦੇ ਕੋਲ ਯਾ ਕਿਸੇ ਨਾਲ।
ਬਿਲਕੁਲ।
ਕਿਸੇ ਕੋਲ ਜਾਣਾ 'ਤੇ ਫੇਰ ਏ ਚੀਜ਼ਾਂ ਦਾ ਜ਼ਰੂਰ ਹਾਂ ਏ, ਵੀ ਹੈ ਏ ਤਾਂ ਫੈਕ ਤਾਂ ਹੈਗਾ ਹੀ ਐ ਕਿ ਅੱਜ ਦੇ ਟਾਈਮ 'ਚ ਏ ਜਾਦਾ ਹੋ ਗਿਆ ਵਾ।
ਹਾਂ ਇੱਕ ਤਾਂ ਏ ਵੀ ਪ੍ਰੈਸ਼ਰ ਹੁੰਦਾ ਨਾ ਦਿਮਾਗ ਤੇ ਕਿ ਅਸੀਂ ਓਥੇ ਮਤਲਬ ਪੈਸੇ ਦਿੱਤੇ ਹੋਏ ਐ। ਔਰ ਅਸੀਂ ਜਾਣਾ ਵੈ, ਉਹ ਟਾਈਮ ਸਾਨੂੰ ਦਿੱਤਾ ਹੋਇਆ ਅਸੀਂ ਇਸ ਟਾਈਮ ਤੇ ਜਾਣਾਂ ਹੀ ਜਾਣਾਂ ਐ। ਔਰ ਐ ਵੀ ਦਿਮਾਗ 'ਚ ਬੜਾ ਹੁੰਦਾ ਉਸ ਟਾਈਮ ਉਸ ਟਾਈਮ ਨਾ।
ਹਾਂਜੀ, ਓ ਤਾਂ ਹੈ ਈ ਐ। ਐਕਸਰਸਾਈਜ਼ ਕਰਨ ਨਾਲ ਸਾਡਾ ਵੈਸੇ ਵੀ ਮਾਇਂਡ ਔਰ ਜਿਹੜਾ ਸਾਡੀ ਮਤਲਬ ਡੇਲੀ ਸਾਡੀ ਬੋਡੀ ਜਿੜੀ ਸਟਰੈਂਥ ਓ ਰਹਿੰਦੀ ਐ ਨਾ ਸਫੂਰਤੀ ਜੀ ਜਿਦਾਂ ਆਂਦੀ ਐ ਓ ਬੋਤ ਜਾਦਾ ਸਾਨੂੰ ਮਤਲਬ ਓ ਬੈਨੀਫਿਟ ਰਹਿੰਦੀ ਐ ਕਿਉਂਕਿ ਲੇਡੀਜ਼ ਜੇ ਆਪਣਾ ਕਿਸੇ ਵੇਲੇ ਖਾਨ ਪੀਨ ਦਾ ਨੀ ਧਿਆਨ ਰੱਖਦੀਆਂ।
ਹਾਂਜੀ, ਹਾਂਜੀ, ਹਾਂਜੀ।
ਹਾਂਜੀ।
ਅੱਜ-ਕੱਲ੍ਹ ਤੇ ਵੈਸੇ ਵੀ ਤੁਆਨੁ ਪਤ ਤਾਂ ਏ ਲਾਈਫ ਸਟਾਈਲ ਸਾਰਾ ਚੇਂਜ ਹੋਇਆ ਪਿਆ, ਸਭ ਤੋਂ ਜਾਦਾ ਅਸੀਂ ਲੋਕੀ ਨਾ ਫਾਸਟ ਫੂਡ ਜਾਦਾ ਖਾਂਦੇ ਆਂ ਇਸ ਟਾਈਮ। ਤੇ ਓ ਤੁਹਾਨੂੰ ਪਤਾ ਹੀ ਐ ਸਾਨੂੰ ਕਿੰਨਾ ਫੈਟ ਵੱਧਦਾ ਜਾ ਰਿਹਾ ਅੰਦਰ ਸਾਡੇ। ਔਰ ਫੈਟ ਵੱਧਣ ਨਾਲ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗਦੀ ਜਿਵੇਂ ਸ਼ੂਗਰ ਹੋ ਗਈ। ਥਾਈਰੈਡ ਹੋ ਗਿਆ ਡਾਇਜਸਟ ਸਿਸਟਮ ਸਾਡੇ ਲੋਕਾਂ ਦਾ ਖਰਾਬ ਹੋ ਰਿਹਾ, ਮੈਂ ਕਹਿੰਦੀ ਆਂ ਕੁਛ ਇੱਕ ਹੁੰਦੀ ਸੀ ਟਾਈਮ ਲਿਮਿਟ ਹੁੰਦੀ ਸੀ ਕਿ ਚੱਲ ਏਜ ਹੁੰਦੀ ਸੀ। ਕਿ ਲੋਕਾਂ ਨੂੰ ਉਸ ਟਾਈਮ ਹੁੰਦੀਆਂ ਸੀ, ਅੱਜ-ਕੱਲ੍ਹ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਸਾਡੇ ਤੀਹ ਸਾਲ, ਪੈਂਤੀ ਸਾਲ ਦੀ ਉਮਰ ਦੇ ਵਿੱਚ ਐ ਸਭ ਕੁੱਝ ਹੋਣਾ ਸ਼ੁਰੂ ਹੋ ਗਿਆ।
ਹਾਂਜੀ-ਹਾਂਜੀ, ਏ ਤਾਂ ਹੈ ਈ ਹੈ, ਸਾਡੇ ਪਿਛਲੇ ਦੇਖ ਲੋਂ ਸਾਡੇ ਦਾ ਨਾਨੀ, ਦਾਦੀ ਦਿਆਂ ਨੂੰ ਦੇਖ ਲੋ 'ਤੇ ਓਨਾਂ ਦੀ ਮਤਲਬ ਓਨਾਂ ਦੀ ਜੇੜੀ ਲਾਈਫ 'ਤੇ ਸਾਡੀ ਲਾਈਫ 'ਚ ਬੋਤ ਜਾਦਾ ਫ਼ਰਕ ਐ।
ਜ਼ਮੀਨ ਅਸਮਾਨ ਦਾ ਫ਼ਰਕ ਐ ਓ ਓ, ਓਨਾਂ ਦਾ ਸਰੀਰ ਕਿੰਨਾ ਐਕਟਿਵ ਰਹਿੰਦਾ ਸੀ ਐਵੀਂ ਤਾਂ ਦੇਖੋ ਤੁਸੀਂ, ਹਾਂ। ਸਾਡਾ ਜਰਾ ਜਾ ਕੰਮ ਕੀਤਾ ਥਕਾਵਟ, ਜਰਾ ਜਾ ਕੰਮ ਕੀਤਾ ਥਕਾਵਟ। ਕਿਉਂਕਿ ਅਸੀਂ ਪ੍ਰੋਪਰ ਖਾ ਹੀ ਨੀ ਰਹੇ, ਪ੍ਰੋਪਰ ਡਾਇਟ ਹੀ ਨੀ ਲੈ ਰਹੇ। ਕੋਈ ਫਰੂਟ ਨਈ ਖਾ ਰੇ, ਕੁੱਛ ਨੀ ਖਾ ਰੇ,, ਖਾਧਾ, ਖਾਧਾ ਨਹੀਂ ਖਾਧਾ ਨਾ ਸਈ ਯਾਰ।
ਹਾਂਜੀ, ਕੁਛ ਹਵਾ ਪਾਨੀ ਦਾ ਵੀ ਬੋਤ ਫ਼ਰਕ ਪੈ ਗਿਆ। ਹਾਂ ਕੁਛ ਹਵਾ ਪਾਨੀ ਦਾ ਵੀ ਬੋਤ ਫ਼ਰਕ ਪੈ ਗਿਆ ਪੋਲਿਊਸ਼ਨ ਔਰ ਏ ਸਭ ਚੀਜ਼ਾਂ ਨਾ ਸਾਨੂੰ ਬੋਤ ਜਾਦਾ ਫਰਕ ਪਹਿਲੇ ਤਾਜ਼ੀਆਂ ਹਵਾਵਾਂ ਸੀਗੀਆਂ, ਖਾਨ ਪੀਨ ਵਧੀਆ ਸੀਗਾ, ਚੀਜ਼ਾਂ ਅੱਛੀਆਂ ਆ ਰਹੀਆਂ ਸੀਗੀਆਂ। ਹੁਨ ਤਾਂ ਚੀਜ਼ਾਂ ਹੀ ਮਿਲਾਵਟਾਂ ਵਾਲੀਆਂ। ਤੇ ਸਾਡੀ ਬੋਡੀ ਨੂੰ ਐਕਸਰਸਾਈਜ਼ ਦੀ ਜੇੜੀ ਹੈ ਨਾ ਓ ਬੋਤ ਜਾਦਾ ਜ਼ਰੂਰਤ ਹੈ ਸਾਡੀ, ਤਾਂ ਕਿ ਐਟਲੀਸਟ ਅਸੀਂ ਜਦੋਂ ਥੋੜ੍ਹੀ ਅੱਗੇ ਉਮਰ 'ਚ ਜਾਵਾਂਗੇ, ਪੰਜਾਹ-ਸੱਠ ਦੀ ਉਮਰ 'ਚ ਜਾਵਾਂਗੇ ਤੋਂ ਓਦੇ ਲਈ ਸਾਨੂੰ ਬੈਨੀਫਿਟ ਰਹੇਗਾ, ਹੁਨ ਤਾਂ ਚਲੋ ਸਾਡਾ ਜੋ ਹੋ ਰਿਹਾ, ਸਾਡਾ ਆਨ ਵਾਲੇ ਸਮੇਂ 'ਚ ਵੀ ਅਗਰ ਜੇ ਹੈ ਤਾਂ ਓ ਸਾਡੇ ਆਨ ਵਾਲੇ ਲਾਈਫ ਸਾਡੀਆਂ ਜਿਹੜੀਆਂ ਹੱਡੀਆਂ ਨੂੰ ਥੋੜੀ ਤਾਕਤ ਮਲੇਗੀ, ਥੋੜੀ ਬੋਡੀ ਦਾ ਸਟੈਮਿਨਾ ਵਧੇਗਾ, ਅਸੀਂ ਅਗਰ ਡੇਲੀ ਐਕਸਰ ਐਕਸਰਸਾਈਜ਼ ਕਰਦਿਆਂ, ਸਾਡਾ ਸਟੈਮੀਨਾ ਵੱਧਜਾ ਸਾਨੂੰ ਕਿਉਂਕਿ ਸਾਡੀ ਅੰਦਰ, ਸਾਡੀ ਐਕਸਰਸਾਈਜ਼ ਕੁਛ ਹੁੰਦੀ ਨੀ ਘਰ'ਚ ਅੱਜ-ਕੱਲ ਕੰਮ ਵਾਲੀਆਂ ਹੈਗੀਆ ਕੰਮ ਪੋਚਾਚ ਵਾਲੀਆਂ, ਤੇ ਸਾਡੇ ਕੋਲ ਇੰਨੀ ਟੈਕਨੋਲੋਜੀ ਆ ਗਈ ਆ, ਅਸੀਂ ਕੋਈ ਕੰਮ ਇੱਦਾਂ ਦਾ ਹੈ ਨਹੀਂਗਾ ਕੇ ਕੋਈ, ਮਤਲਬ ਸਾਡੇ ਹੱਥੀਂ ਕੰਮ ਕੋਈ ਖਾਸ ਹੈ। ਏ ਸਾਡੇ ਸਰੀਰ ਦੇ ਕੋਈ, ਹੋਰ ਮਤਲਬ ਜ਼ਰੂਰੀ ਹੋ ਰਿਹਾ, ਮਤਬ ਸਾਡੇ ਨੌਰਮਲ ਜਿਵੇ ਸਾਡੇ ਲੱਤਾਂ ਨੂੰ ਜ਼ੋਰ ਪੈ ਰਿਹਾ, ਖੜੇ ਕੰਮ ਕਰਨਾ ਸਾਰਾ ਪਹਿਲੇ ਰਸੋਈਆਂ ਹੁੰਦੀਆਂ ਸੀ। ਨੀਚੇ ਵਾਲੀਆ ਰਸੋਈਆਂ ਹੁੰਦੀਆਂ ਸੀਗੀਆਂ। ਬਹਿਕੇ ਚੁੱਲ੍ਹੇ ਦੇ ਉੱਪਰ ਤੇ ਬਹਿਕੇ ਰ੍ਹੋਟੀ ਬਣਾਣਾ, ਉੱਠਣਾ ਚਲੋ ਦੋ- ਤਿੰਨ ਵਾਰੀ ਦਿਨ'ਚ ਅਗਰ ਤਿੰਨ-ਚਾਰ ਵਾਰੀ ਵੀ ਬਣਾਂਦੇ ਪਏ ਤਾਂ ਪੈਰ ਉੱਠਣਾ, ਖੜੇ ਹੋਣਾ, ਤਾਂ ਐਟਲੀਸਟ ਥੋਨੂੰ ਐਕਸਰਸਾਈਜ਼ ਥੋੜ੍ਹੀ ਬਹੁਤ ਸੀਗੀ ਨਾ।
ਹਾ, ਐਈ ਐਕਸਰਸਾਈਜ਼ ਸੀ, ਉਸ ਟਾਇਮ'ਚ ਨਾ, ਉੱਠਣਾ ਬੈਠਣਾ। ਉਹ ਸਭ ਤੋਂ ਜ਼ਿਆਦਾ ਜਿਵੇਂ ਪੋਚੇ ਲਗਾਂਦੇ ਸੀ ਪਹਿਲੇ, ਲੋਕੀ ਪੋਚੇ ਲਗਾਂਦੇ ਸੀ। ਅਪਣੇ-ਆਪ ਹੁਣ ਅਸੀਂ ਕੀ, ਇੱਕ ਟਰੈਂਡ ਬਣਿਆ ਹੋਇਆ ਕਿ ਨਹੀ ਜੀ। ਸਾਡੇ ਘਰ ਸਫ਼ਾਈ ਵਾਲੀ ਆ ਰਹੀ ਏ, ਸਫ਼ਾਈ ਕਰਕੇ ਜਾਰੀ ਏ।
ਉਹ ਤੁਸੀ ਪੋਚਾ ਲਗਾਣਾ ਵੀ ਆ ਤੇ ਸਾਡੇ ਕੋਲ ਪੋਚੇ ਦੇਖਲੋ ਦੂਸਰੇ ਵਾਲੇ ਆ।
ਹਾਂ ਮੋਪ ਹੈੈਗੇ ਆ, ਅੱਜ-ਕੱਲ ਆ ਮੋਪ੍ਹਰ ਆ ਗਏ ਹੋਏ ਸਾਰੇ। ਹਾਂ, ਮੋਪ ਨਾਲ ਲੱਗ ਰਿਹਾ।
ਹੋਰ, ਮੋਪ ਨਾਲ ਲੱਗ ਰਿਹਾ ਸਟੈਂਡਿੰਗ ਵਾਲੇ ਉਹ ਆ ਗਏ ਤਾਂ ਅਸੀਂ ਸਾਡੀ ਕਿਚਨ ਬਿਲਕੁਲ ਵੀ ਨਹੀ, ਬਿਲਕੁਲ ਵੀ ਨਹੀਂ, ਸਾਨੂੰ ਆਪਣੀ ਲਾਈਫ'ਚ ਨਾ ਬਹੁਤ ਜ਼ਿਆਦਾ, ਹਰ ਇੱਕ ਨੂੰ। ਕੋਈ ਇਹ ਨਹੀ ਕਿ, ਲੇਡੀ ਹੈ ਯਾ ਕੋਈ ਜੈਂਟਸ ਐ। ਸਾਰਿਆਂ ਨੂੰ, ਹਰ ਕਿਸੇ ਨੂੰ ਈਵਨ ਬੱਚਿਆਂ ਤੱਕ ਨੂੰ ਵੀ ਸਾਨੂੰ ਨਾ, ਅੱਜ ਦੇ ਟਾਈਮ'ਚ ਥੋੜੀ ਬਹੁਤ, ਥੋੜੀ ਬਹੁਤ ਐਕਸਰਸਾਈਜ਼ ਕਿਉਂਕਿ ਬੱਚਿਆਂ ਨੂੰ ਵੀ ਬਿਲਕੁਲ ਨੀ ਰਹੀ ਐ। ਹੂੰ
ਉਹ ਤੁਹਾਂਨੂੰ, ਤੁਸੀਂ ਦੇਖ ਹੋ ਕੀ ਸਾਡੇ ਲਾਈਫ ਸਟਾਈਲ ਚੇਂਜ ਹੋਣ ਨਾਲ, ਅੱਜ-ਕੱਲ ਜਿਵੇਂ ਬੱਚੇ ਆ, ਜਿਵੇਂ ਮਤਲਬ ਕੋਈ ਲੇਡੀ ਪ੍ਰੈਗਨੈਂਟ ਵੀ ਐਨਾ, ਜੋ ਬੱਚੇ ਬਰਥ ਦੇ ਰਹੀ ਹੈ ਜੰਮਦੇ ਬੱਚੇ ਨੂੰ ਦੇਖੋ, ਅੱਜ-ਕੱਲ ਕਿੰਨੀਆਂ ਪ੍ਰੋਬਲਮਸ ਹੈ। ਉਹਦਾ ਨਹੀਂ ਹੁੰਦਾ, ਜਿਹੜੀ ਵੀਕ ਹੋਕੇ ਆ ਰਹੀ ਹੈ, ਠੀਕ ਹੈ। ਕੋਈ ਸ਼ੂਗਰ ਵਾਲਾ ਬੱਚਾ ਵੀ, ਜੇ ਕਿਸੇ ਨੂੰ ਸ਼ੂਗਰ ਵੀ ਹੋ ਰਹੀ ਏ ਅੱਜ-ਕਲ ਛੋਟੇ-ਛੋਟੇ ਬੱਚੇ ਮਤਲਬ, ਜੰਮਦੇ ਬੱ ਬੱਚੇ ਨੂੰ ਵੀ ਐ ਸਭ ਹੋ ਰਿਹਾ। ਕਿਉਂ, ਕਿਉਂਕਿ ਸਾਡਾ ਲਾਈਫ ਸਟਾਈਲ ਹੀ ਚੇਂਜ ਹੋਗਿਆ। ਮਾਂ ਦੇ ਜਦੋਂ ਉਸ ਟਾਈਮ ਜਦ ਜਦੋਂ ਪ੍ਰੈਗਨੈਂਟ ਹੁੰਦੀ ਆ, ਉਹ ਕਿੰਨਾ ਕੁਛ ਖਾ ਲੈਂਦੀ ਏ, ਏਦਾਂ ਦਾ ਬਾਹਰ ਜੰਕ-ਫੂਡ ਖਾਂਦੀ ਹੈ, ਉਹ ਬੱਚੇ ਨੂੰ ਹੀ ਲੱਗ ਰਿਹਾ ਨਾ, ਜਿਵੇਂ ਮਾਂ ਖਾਏਗੀ ਬੱਚੇ ਨੂੰ ਲੱਗੇਗਾ, ਉਸੀ ਤਰ੍ਹਾਂ ਉਚਾ ਨਿਕਲਕੇ, ਉਸੀ ਤਰ੍ਹਾਂ
ਉਹੀ ਤਾ ਹੈ, ਉਹੀ ਨਾ। ਪਹਿਲੇ ਦੇ ਟਾਈਮ'ਚ ਹੁਨ ਜਿੱਦਾਂ ਬੱਚਿਆਂ ਨੂੰ ਅਸੀਂ, ਮਤਲਬ ਮੰਮੀਆਂ ਸਾਡੀਆਂ ਟਾਈਮ 'ਚ ਅਸੀਂ ਜਦੋਂ ਮੰ, ਮੰਮੀਆਂ ਸਾਨੂੰ ਛੱਡਣ ਆਂਦੀਆ ਸੀਗੀਆ ਸਕੂਲ ਤੱਕ, ਮਤਲਬ ਥੋੜ੍ਹਾ ਜਿਹਾ ਚੱਲਦੀਆਂ, ਇਸ ਤਰ੍ਹਾਂ ਵੌਕ ਹੋ ਜਾਂਦੀ ਸੀ। ਹੁਣ ਅੱਜ-ਕੱਲ ਕੀ ਐ, ਗੇਟ ਦੇ ਅੱਗੇ ਸਾਡੇ ਵੈਨ ਆ ਰਹੀ ਹੈ। ਗੇਟ ਦੇ ਅੱਗੇ ਸਾਡੇ ਬੱਸ ਆ ਰਹੀ ਐ, ਤਾ ਸਾਡੇ ਅੱਗੇ ਵੀ ਬੱਚੇ ਲੈਕੇ ਉੱਥੇ ਚਲੀ ਜਾਂਦੀ, ਤਾਂ ਬੱਚ ਬੱਚਿਆਂ ਨੂੰ ਵੀ ਐਕਸਰਸਾਈਜ਼ ਬਿਲਕੁਲ ਮਿਲੇ, ਸਕੂਲੇ ਵੀ ਬੱਚੇ ਆਪਣੀ ਲਿਮਿਟੇਡ ਕਰਦੇ ਆ ਮੈਡਮ ਨਾਲ, ਕੀਤੀ-ਕੀਤੀ, ਨਹੀਂ ਕੀਤੀ ਤਾਂ ਮੈਡਮ ਨੂੰ ਮਨਾ ਕਰ ਏਦਾਂ ਨਹੀਂ ਕਰਨੀ ਜੀ, ਤੇ ਹੈ‌ਕੀ ਬੱਚਿਆਂ ਨੂੰ ਵੀ
ਹਾਂ, ਤੁਸੀਂ ਆ ਦੇਖੋ, ਕਿ ਸਾਡਾ ਸ੍ਟ੍ਰੈਸ ਕਿੰਨਾ ਵੱਧਦਾ ਜਾ ਰਿਹਾ ਵੇ। ਕਿੰਨਾ ਸ੍ਟ੍ਰੈਸ ਵੱਧ ਰਿਹਾ, ਓਰ, ਜਿਵੇਂ, ਜਿਵੇਂ ਜਿਵੇਂ ਨਵੇਂ-ਨਵੇਂ ਐਪਸ ਆ ਰਹੇ ਨੇ, ਅਸੀ ਉਹ ਚੀਜ਼ਾਂ ਦੇਖ ਰਹੇ ਹਾਂ, ਹੈਂ। ਸਾਰਾ ਦੇਖਦੇ ਹਾਂ, ਉਹੀ ਉਹ ਦੇਖਕੇ ਅਸੀਂ ਸੌ ਜਾਂਦੇ ਆਂ, ਨਾ ਅਸੀਂ ਸਾਡੀ ਐਕਸਰਸਾਈਜ਼ ਸਵੇਰੇ ੳਠਦਿਆਂ, ਨਾ ਅਸੀ ਕਸਰਤ ਕਦੇ ਨਾ ਕੁਝ ਕਰਦੇ ਆਂ, ਮਤਲਬ ਕਿ ਫੋਨ ਤੋਂ ਫੋਨ ਫੋਨ, ਸਾਡੇ ਲਈ ਸਭ ਕੁਝ ਹੋਗਿਆ। ਉਹਨੇ ਸਭ ਕੁਛ ਬੁਲਾ ਦਿੱਤਾ ਸਾਡੇ ਲਈ ਨਾ, ਪਰ ਐਕਸਰਸਾਈਜ਼ ਤਾਂ ਬੜੀ ਦੂਰ ਦੀ ਗੱਲ ਐ।
ਹਾਂਜੀ-ਹਾਂਜੀ, ਨਹੀਂ ਹੁਣ ਮੈਂ ਤੁਹਾਡਾ ਸੁਣ ਕਹਿਣਾ, ਮੈਂ ਵੀ ਕਿਤੇ ਜੁਆਇੰਨ ਕਰਦੀ ਚਾਹੇ ਯੋਗਾ ਕਲਾਸ ਹੀ ਪਰ ਜਾਕੇ ਜੁਆਇੰਨ ਕਰਦੀ ਹਾਂ, ਔਨਲਾਈਨ ਨੂੰ ਛੱੜਦੀ ਹਾਂ।
ਚਲੋ ਮੈਂ ਕਹਿੰਨੀ ਆਂ, ਕਿ ਹਾਂ। ਐ ਚੀਜ਼ਾਂ ਵੀ ਕਰੋ ਅਗਰ ਬੱਚੇ ਦਾ ਸਕੂਲ ਵੀ ਖੁੱਲ ਜਾਣਾ ਤੇ ਸਵੇਰੇ ਸੈਰ ਲਈ ਨਿਕਲ ਜਾਓ, ਜਿੰਨਾ ਹੋ ਸਕੇ ਸੈਰ ਕਰੋ। ਸੈਰ ਕਰਨਾ ਵੀ ਬੜਾ ਕੁਝ ਮਤਲਬ ਹੁੰਦਾ ਚੰਗਾ ਬੰਦਾ ਅੱਛੀ ਬੋਡੀ ਬਣ ਜਾਂਦੀ ਬਲਕਿ
ਹਾਂਜੀ ਹਾਂਜੀ ਉਹ ਤਾਂ ਹੈ ਹੀ ਐ। ਕੁਛ ਨਾਂ ਕੁਛ ਤਾਂ ਸਾਨੂੰ ਕਰਨਾ ਹੀ ਪੈਣਾ ਆਪਣੇ ਲਈ ਨਈਂ ਤਾਂ ਏਦਾਂ ਦਾ ਸਾਡੇ ਸਾਡੇ ਲਈ ਅੱਗੇ ਆਣ ਵਾਲੇ ਟਾਈਮ ਚ ਸਾਡੇ ਲਈ ਬਹੁਤ ਔਖਾ ਹੋ ਜਾਣਾ ਐ। ਹੈਲੋ।
ਹੈਲੋ, ਹਾਂਜੀ।
ਹਾਂਜੀ, ਮੈਂ ਕਿਹਾ ਕਰਨਾ ਹੀ ਪੈਣਾ ਸਾਨੂੰ ਆਪਣੇ ਲਈ ਹੀ। ਕਰਨਾ ਪੈਣਾ ਤਾਂ ਕਿ ਆਪਣਾ ਅਗਰ ਅਸੀਂ ਠੀਕ ਰਹੋਗੇ ਤਾਂ ਹੀ ਅਸੀਂ ਪਰਿਵਾਰ ਨੂੰ ਵੀ ਦੇਖ ਸਕਦੇ ਆਂ ਉਹਨਾਂ ਨੂੰ ਵੀ ਅਗਰ ਸਾਸੀ ਆਪੀ ਸਾਨੂੰ ਦੇਖਣਗੇ। ਚਲੋ ਬੱਚੇ ਅੱਜ ਨੀਂ ਕਰਨਗੇ, ਕੁਛ ਟਾਈਮ ਬਾਅਦ ਸਾਨੂੰ ਦੇਖਣਗੇ ਸਾਡੀ ਮੰਮੀ ਜਾਂ ਪਾਪਾ ਇਹ ਚੀਜ਼ ਕਰਦੇ ਸੀਗੇ ਡੇਲੀ ਜਾਂਦੇ ਜਿਦਾਂ ਬੱਚਿਆਂ ਤੋਂ ਸਿੱਖ ਬੱਚੇ ਕਿਹੰਦੇ ਨੇ ਸਿੱਖ ਸਿੱਖਦੇ ਘਰੋਂ ਈ ਐ ਸਭ ਤੋਂ ਪਹਿਲੇ ਤੇ ਜੇ ਬੱਚੇ ਘਰ ਹੈਗੇ ਆ ਤਾਂ ਉਸ ਅਸੀਂ ਅਗਰ ਡੇਲੀ ਕਰਾਂਗੇ ਇਹ ਚੀਜ਼ਾਂ ਤੇ ਉਹ ਸਾਨੂੰ ਦੇਖਾ ਦੇਖੀ ਸਾਨੂੰ ਵੀ ਉਹ ਦੇਖ ਦੇਖ ਅੱਗੇ ਨਾਂ ਹੁਣ ਨੀ ਕਰਨਗੇ, ਤਾਂ ਦੋ-ਤਿੰਨ ਸਾਲਾਂ ਬਾਅਦ ਹੀ ਸਹੀ, ਉਹ ਵੀ ਦੇਖਣਗੇ ਮੰਮੀ ਪਾਪਾ ਸੈਰ ਤੇ ਜਾਂਦੇ ਤਾਂ ਅਸ
ਹਾਂਜੀ, ਹਾਂਜੀ, ਹਨਾਂ। ਹਾਂਜੀ, ਹਾਂਜੀ ਬੋਡੀ ਫਿਟ ਐ ਤੇ ਸਭ ਕੁਝ ਠੀਕ ਐ। ਬੋਡੀ ਫਿਟ ਐ ਤੇ ਸਭ ਤੂੰ ਠੀਕ ਆ।
ਬਿਲਕੁਲ ਸਹੀ।
ਫਿਰ ਕੋਈ ਕੰਮ ਕਰਨ ਨੂੰ ਮਨ ਨੀਂ ਕਰਦਾ।
ਹਾਂਜੀ ਆਲਸ, ਆਲਸ ਜਿਹੜਾ ਉਹਦੀ ਵਜ੍ਹਾ ਨਾਲ ਈ ਆ ਰਿ
ਹਾਂ, ਆਲਸ ਇਸੇ ਵਜ੍ਹਾ ਨਾਲ ਆ ਰਿਹਾ ਐ ਨਾਂ।
ਅਸੀਂ ਉਹਨੂੰ ਆਲਸ ਦਾ ਨਾਮ ਦਿੰਦੇ ਪਰ ਜਿਹੜੀ ਸਾਡੇ ਅੰਦਰ, ਫਿਰ ਕਮੀਆਂ ਪੈ ਜਾਂਦੀਆਂ, ਡੈਫੀਸੇ਼ਂਅੰਸਿਸ ਪੈ ਜਾਂਦੀਆਂ ਆ ਨਾਂ। ਉਹਦੇ ਕਰਕੇ ਸਾਨੂੰ ਆਲਸ ਆ ਜਾਂਦਾ। ਇਹ ਨੀਂ ਦੂਸਰਾ ਬੰਦਾ ਤਾਂ ਇਹੀ ਕਹਿ ਦਿੰਦਾ ਜੀ ਹਾਂ ਜੀ ਇਹ ਤਾਂ ਸੁੱਤੀ ਪਈ ਐ, ਇਹਨੇ ਇੰਨੀ ਦੇਰ ਦੇ ਸੁੱਤੀ ਤੇ ਵੀ ਇੰਨੀ ਦੇਰ ਨਾਲ ਕੀਤਾ ਇਹਨੇਂ ਕੰਮ ਨਹੀਂ ਕੀਤਾ। ਪਰ ਅੰਦਰੋਂ ਜੋ ਸਰੀਰ ਚ ਜਾਨ ਈ ਨਹੀਂ ਹੋਏਗੀ ਤੇ ਫੇਰ ਅਸੀਂ ਕਿੱਦਾਂ ਕੰਮ ਕਰਾਂਗੇ। ਹਂ, ਇਹ ਤਾਂ ਹੈ ਨਈਂ ਤੁਸੀਂ ਵੀ ਰੈਗੂਲਰ ਜਾਓ।
ਰੱਖ ਸਕਦੇ ਆ ਉਹੀ ਨਾਂ, ਆਪਣੀ ਬੋਡੀ ਦਾ ਧਿਆਨ ਖੁਦ ਨੂੰ ਹੀ ਰੱਖਣਾ ਪੈਂਦਾ ਵੈ। ਹੁਣ ਨਾਂ ਆਪਣਾ ਸਵੇਰੇ ਉੱਠੋ ਸੈਰ ਤੇ ਜਾਓ, ਅਗਰ ਜਿੰਮ ਕਰਨਾ ਜਿੰਮ ਜੁਆਇਨ ਕਰੋ। ਕਿਸੇ ਤਰ੍ਹਾਂ ਨਾਲ ਕੋਈ ਨਾਂ ਵਰਕ ਆਊਟ ਕਰਦੇ ਰਹੋ ਜਿਹਦੇ ਨਾਲ ਬੋਡੀ ਸਾਡੀ ਫੇਰ ਖਾਣ-ਪੀਣ ਦਾ ਧਿਆਨ ਰੱਖੀਏ ਅਸੀਂ ਆਪਣਾ। ਹਨਾਂ? ਜਿੰਨਾ ਹੋ ਸਕੇ ਮਤਲਬ ਫਰੇਸ਼ ਚੀਜ਼ਾਂ ਖਾਈਏ।
ਜੀ ਕੁ ਕੋਸ਼ਿਸ਼ ਇਹੀ ਰਹੇਗੀ, ਸਾਡੀ ਚਲੋ ਜੀ, ਠੀਕ ਐ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।